ਹੋਰ ਹੈਲੋ।
ਹੈਲੋ, ਹਾਂਜੀ ਸਸ਼੍ਰੀ ਕਾਲ ਜੀ।
ਹੈਲੋ।
ਹਾਂਜੀ, ਸਸ਼੍ਰੀ ਕਾਲ ਜੀ।
ਹਾਂ, ਸਸ੍ਰੀ ਕਾਲ ਜੀ ਹਾਂਜੀ ਠੀਕ ਹੋ।
ਹੋਰ ਕੀ ਹਾਲ ਏ ਸਭ ਵਧਿ
ਤੁਸੀਂ ਦੱਸੋ, ਠੀਕ ਹੋ?
ਹਾਂਜੀ-ਹਾਂਜੀ, ਸਭ ਵਧੀਆ-ਸਭ ਵਧੀਆ।
ਹਾਂਜੀ, ਹੋਰ?
ਹੋਰ ਕੀ ਕਰਦੇ ਪਏਓ?
ਬਾਸ, ਹੁਣ ਫ੍ਰੀ ਹੋਏ ਸੀ, ਬੈਠੇ ਹ ਥੋੜ੍ਹੀ ਦੇਰ।
ਹਾਂਜੀ, ਬਸ ਅਸੀਂ ਵੀ ਹੁਣੇ ਰੋਟੀ-ਪਾਣੀ ਖਾਧਾ ਸੀ ਤੇ ਮੈਂ ਕੇਹਾ, ਚਲੋ ਤੁਹਾਡੇ ਨਾਲ ਗੱਲ ਹਾਂਜੀ-ਹਾਂਜੀ, ਮੈਂ ਵੀ ਬਸ ਹੁਣੇ ਫ੍ਰੀ ਹੋਈ ਸੀ। ਤੇ ਮੈਂ ਕੇਹਾ, ਚਲੋ ਮੈਂ ਤੁਹਾਡੇ ਨਾਲ ਗੱਲ ਕਰਦੀ ਆ ਉ ਤੇ ਤੁਹਾਨੂੰ ਪਤਾ ਤੇ ਹੈਗਾ, ਗਰਮੀ ਵੀ ਕਿੰਨੀ ਹੋਈ ਦੀ ਏ।
ਹਾਂਜੀ, ਹੋਰ ਦੱਸੋ, ਕੀ ਗੱਲ?
ਮੈਂ ਕੇਆ, ਗਰਮੀ ਵੀ ਕਿੰਨੀ ਹੋਈ ਦੀ ਏ।
ਹੈਲੋ।
ਗ, ਗਰਮੀ ਦਾ ਵੀ ਨਹੀਂ ਕੁ
ਹਾਂਜੀ, ਏਕ ਨਾ ਮਤਲਬ ਕਿ ਤੁਹਾਡੀ ਆਵਾਜ਼ ਨਾ ਬਹੁਤ ਮਤਲਬ ਕਿ ਹਲਕੀ ਏ, ਬੋਤ ਜਿਆਦਾ।
ਹੈਲੋ।
ਹਾਂਜੀ।
ਮੈਂ ਕੇਆ, ਗਰਮੀ ਹਾਂਜੀ-ਹਾਂਜੀ, ਮੈਂ ਕੇਆ ਗਰਮੀ ਵੀ ਕਿੰਨੀ ਹੋਈ ਦੀ ਏ, ਗਰਮੀ
ਬਸ, ਅਹ ਬਸ ਐਜ ਈ ਏ ਗਰਮੀ ਬਸ ਬੈਠੇ ਆਂ, ਕੀ ਕਰੀਏ?
ਹਾਂਜੀ, ਤੁਸੀਂ ਸੁਣਾਓ ਤੁਹਾਡੇ ਓਵੇਂ ਓਧਰ
ਬਸ ਗਰਮੀ ਤੇ ਬੋਤ ਜ਼ਾਦਾ। ਨਾ ਬਾਰਿਸ਼ ਹੁੰਦੀ ਪਈ ਏ, ਨਾ ਕੁਛ।
ਅੱਛਾ-ਅੱਛਾ ਸਭ ਪਾਸੇ ਐ ਈ ਹਾਲ ਨੇ।
ਹਾਂਜੀ
ਬਾਰਿਸ਼ ਦਾ ਤਾਂ ਕੋਈ ਨਾਮੋ-ਨਿਸ਼ਾਨ ਹੈਗਾ ਨੀ, ਹੈਗਾ ਬਸ।
ਤੇ ਬਾਰ ਨਿਕਲੋ ਤੇ ਗਰਮੀ ਲੱਗਦੀ ਏ। ਹਾਂਜੀ।
ਬਸ ਐ ਐ ਕੀ ਤੁਸੀਂ ਸਾਰੀ ਦਿਹਾੜੀ ਏ ਸੀ ਦੇ ਵਿੱਚ ਈ ਬੈਠੇ ਰਵੋ।
ਆ ਏ ਸੀ ਵੀ ਫੇਰ ਤਾਨੂੰ ਪਤਾ ਮੌਸਮ ਦੇ ਸਾਬ ਨਾਲ ਚਲੋ ਠੀਕ ਚਲਾਣਾ ਤੇ ਪੈਂਦਾ। ਪਰ ਵਧੀਆ ਨੀ ਲੱਗਦਾ ਨਾ, ਜ਼ਾਦਾ ਏ ਸੀ ਥੱਲੇ ਵੀ ਬੈਠਣਾ।
ਹਾਂਜੀ-ਹਾਂਜੀ ਜੋੜ ਦੁਖਣ ਲੱਗ ਜਾਂਦੇ ਨੇ। ਹਾਂਜੀ-ਹਾਂਜੀ।
ਤਾਜੀ ਹਵਾ ਵਧੀਆ ਹੁੰਦੀ, ਪਰ ਹਵਾ ਵੀ ਨੀ ਚੱਲਦੀ ਪਈ, ਗੁੰਮਾ ਜਿਆ ਹੋਇਆ ਦਾ।
ਹਾਂਜੀ-ਹਾਂਜੀ ਗੁੰਮਾ ਤੇ ਬੋਤ ਜਾਦਾ ਹੋਏ ਦਾ, ਆ ਸਾਡੇ ਏਥੇ ਕਲ੍ਹ ਹੋਈ ਸੀ ਬਾਰਿਸ਼, ਹੋਈ ਸੀ।
ਹੂੰਅ ਸਵੇਰੇ ਤੇ ਮੌਸਮ ਐਸਰ੍ਹਾਂ ਹੋ ਗਿਆ ਸੀ। ਜਿਵੇਂ ਬਾਰਿਸ਼ ਆਣੀ ਏ, ਪਰ ਨਈ ਆਈ।
ਹਾਂਜੀ-ਹਾਂਜੀ ਬਾਰਿਸ਼ ਤੋਂ ਬਾਦ ਨਾ ਬੜਾ ਜਾਦਾ ਓ ਗਿਆ ਸੀ, ਫੇਰ ਗੁੰਮਾ ਹੋ ਗਿਆ ਸੀ। ਨਾ ਕੋਈ ਹਵਾ, ਨਾ ਕੋਈ ਕੂਛ ਤੁਆਨੂੰ ਪਤਾ, ਬਾਰਿਸ਼ ਤੋਂ ਬਾਦ ਅਗਰ ਧੁੱਪ ਨਿਕਲ ਜਾਏ ਤਾਂ ਵੀ ਕੰਮ ਖਰਾਬ ਹੋ ਜਾਂਦਾ ਸਾਰਾ।
ਬਸ ਸਵੇਰੇ ਤੋਂ ਥੋੜ੍ਹਾ ਜਿਆ ਲੱਗਦਾ ਪਿਆ ਸੀ, ਸੈ਼ਦ ਆਏਗਾ। ਮੌਸਮ ਬਦਲਿਆ ਦਾ ਸੀ। ਪਰ ਹੁਣ ਫੇਰ ਧੁੱਪ ਹੋ ਗੀ, ਬੋਤ ਗਰਮੀ ਹੋ ਗੀ ਏ।
ਅੱਛਾ-ਅੱਛਾ, ਓਹੀ ਨਾ ਮੌਸਮ ਦਾ ਪਤਾ ਪਾਣੀ ਨਾਲੇ ਬੱਚੇ ਵੀ ਨੀ ਬੈਂਦੇ ਅੰਦਰ, ਬੱਚਿਆਂ ਨੂੰ ਵੀ ਟਕਾਣਾ ਪੈਂਦਾ ਬੈਠੋ ਨਈ, ਯੇ ਵੋ।
ਬਾਸ, ਓਈਓ ਗਲ ਨਾ। ਹੁਣ ਗਰਮੀ 'ਚ ਬੱਚਿਆਂ ਨੂੰ ਵੀ ਨੀ ਅਸੀਂ ਕੈ ਸਕਦੇ, ਜਾਓ ਗਲੀ 'ਚ ਖੇਲ ਲੋ। ਹ, ਖੇਲਣ ਨੂੰ ਜਗਾ ਤੇ ਧੁੱਪ ਹੁੰਦੀ। ਕਿੱਥੇ ਖੇਲਣ ਬੱਚੇ ਵੀ ਪਰਸ਼ਾਨ ਕਰਦੇ ਆ।
ਹੋਰ ਕੀ ਹੋਰ ਕੀ ਓਨਾਂ ਨੂੰ ਤੇ ਬਸ ਐ ਹੁੰਦਾ ਕੀ ਸਾਨੂੰ ਬਸ ਤੁਸੀਂ ਬਾਰ ਈ ਘਲ ਦੋ, ਬਸ ਬਾਰ ਈ ਰ‌ਈਏ। ਕੋਈ ਓਨਾਂ ਨੂੰ ਗਰਮੀ ਕੋਈ ਕੁਛਦਾ ਐਸਾਸ ਨੀ ਹੈਗਾ ਦੇਖੋ ਧਿਆਨ ਤੇ ਰੱਖਣਾ ਏ ਨਾ। ਬਾਰੇ ਗਰਮੀ ਏਨੀ ਆ ਬੱਚਿਆਂ ਨੂੰ ਪਾਣੀ ਬੱਚੇ ਪੀਂਦੇ ਨੀ ਹੈਗੇ, ਪਾਣੀ ਬੱਚਿਆਂ ਨੂੰ ਦੇਣਾ ਕਿੰਨਾ ਜ਼ਰੂਰੀ ਆ। ਮੈਂ ਤੇ ਕਦੀ ਰੂ ਅ ਫਜਾ ਬਣਾ, ਕਦੀ ਆ ਨਿੰਬੂ ਪਾਣੀ ਦੇ, ਕਦੀ ਕੁਛ ਦੇ। ਬਸ ਮੈਂ ਤਾਂ ਏ ਚੀਜ਼ਾਂ ਦਿੰਨੀ ਰੈਣੀ ਆ।
ਹਾਂਜੀ ਬਸ ਹਾਂ ਓਈ ਓ ਨਾ ਅਸੀਂ ਵੀ ਅਸੀਂ ਵੀ ਜਾਣਾ ਹੋਏ ਮਾਰਕੀਟ ਵਗੈਰਾ ਕਿਧਰੇ ਬਸ ਧੁੱਪ ਧੁੱਪ ਦੇਖਨੇ ਆਂ ਜਦੋਂ ਅ ਤਾਮ ਹੁੰਦੀ ਏ ਤੇ ਓਨੀ ਦੇਰ ਨੇਰਾ ਪੈ ਜਾਂਦਾ।
ਹੋਰ ਕੀ।
ਗਰਮੀ ਨਾਲ ਜਾਇਆ ਨੀ ਜਾਂਦਾ ਕਿਧਰੇ।
ਬਿਲਕੁਲ-ਬਿਲਕੁਲ ਮਨ ਈ ਨੀ ਕਰਦਾ ਐ ਤੁਸੀਂ ਦੱਸੋ ਰਸੋਈ 'ਚ ਜਾਂਦੇ ਓ, ਜੀ ਰਸੋਈ 'ਚ ਰੋਟੀ ਬਣਾ ਕੇ ਆਨੇ ਆ, ਸਾਡੀ ਏਨੀ ਬੁਰੀ ਹਾਲਤ ਹੋ ਜਾਂਦੀ ਜੇ। ਪਸੀਨੋ-ਪਸੀਨ ਹੋ ਜੇ ਗੀ, ਬੁਰੀ ਹਾਲਤ ਹੋ ਜੇ ਗੀ। ਮਲਬ ਰਸੋਈ ਜਾਣ ਤੱਕ ਵੀ ਐ ਹਾਲਤ ਹੁੰਦੀ ਏ ਤੁਸੀਂ ਆਪ
ਹਾਂ ਰਸੋਈ 'ਚ ਤੇ ਰੋਟੀ ਬਣਾਨੀ ਬਹੁਤ ਔਖੀ ਲੱਗਦੀ ਏ। ਬਲਕਿ ਸਾਡਾ ਤੇ ਸਗੋਂ ਪੱਖਾ ਲੱਗਾ ਐ ਰਸੋਈ 'ਚ। ਅ ਬਣਾਦਿਆਂ ਤੇ ਫੇਰ ਚਲਦਾ ਨੀ ਨਾ ਪੱਖਾ।
ਹਾਂਜੀ-ਹਾਂਜੀ।
ਤਾਂ ਤੇ ਬੰਦ ਈ ਕਰਨਾ ਪੈਂਦਾ ਫੇਰ ਜਦੋਂ ਓ ਦੇਣੀ ਹੁੰਦੀ ਸਭ ਨੂੰ
ਹਾਂਜੀ ਅੱਛਾ-ਅੱਛਾ-ਅੱਛਾ ਪੜ੍ ਤਾਂ ਵੀ ਥੋੜ੍ਹਾ ਜਾ ਫਰਕ ਪੈ ਜਾਂਦੈ ਮਗਰ ਉਸ
ਹਾਂਜੀ ਫੇਰ ਥੋੜਾ ਜਾ ਹਾ ਫ਼ਰਕ ਪੈਂਦਾ ਜਿਵੇਂ ਇਕਸਦਮ ਅਸੀਂ ਰੋਟੀ ਬਣਾਨੇ ਆ ਫੇਰ ਚਲੋ ਪਸੀਨਾ ਪੁੰਜ ਲਿਆ ਫੇਰ ਚਲਾ ਲਿਆ
ਹਾਂਜੀ-ਹਾਂਜੀ ਪਸੀਨਾ-ਪਸੀਨਾ ਈ ਸਾਰਾ ਕੰਮ ਖ਼ਰਾਬ ਕਰਦਾ ਗਰਮੀ ਦੇ ਵਿੱਚ ਗੁੰਮਾ ਅ ਗੈਸ ਦਾ ਸਿੱ ਕਾ ਪੈਣਾ ਓ ਵੀ ਫਿਰ ਚੀਜ਼ਾਂ ਨਾਲ ਹੋਣਾ ਗਰਮ-ਗਰਮ ਹਰ ਇੱਕ ਚੀਜ਼ ਬਣਾਨੀ ਕੁਸ਼ ਕਰਨਾ ਓ ਚ ਬੜੀ ਬੁਰੀ ਹਾਲਤ
ਓ ਤਾਂ ਹੈਗਾ ਦੇਖੋ ਓ ਤਾਂ ਪੈਣੀ-ਪੈਣੀ ਈ ਐ ਬਿਲਕੁਲ। ਨਈ ਕਿੱਥੇ ਫ਼ਰਕ ਪੈ ਜਾਂਦਾ ਆ ਸਗੋਂ ਹੋਰ ਜਾਦਾ ਬੁਰੀ ਹਾਲ ਤ ਹੋ ਜਾਂਦੀ ਐ ਬਾਰਿਸ਼ ਦੇ ਨਾਲ ਚਿਪ- ਚਿਪ ਵਾਲੇ ਮੌਸਮ ਹੋ ਜਾਂਦੇ ਨੇ।
ਹਾਂਜੀ ਪਿਛਲੇ ਹਫ਼ਤੇ ਗਈ ਸੀ ਆਪਣੇ ਓਧਰ ਆਪਣੇ ਪੇਕੇ ਵਾਲੀ ਸਾਈਡ ਉੱਧਰ ਮਤਲਬ ਕੀ ਬੋਤ ਵਧੀਆ ਮੌਸਮ ਸੀ।
ਅੱਛਾ।
ਹਾਂਜੀ ਨਾ ਐਨੀ ਗਰਮੀ ਲੱ ਗੀ ਏ ਨਾ ਐਨੀ ਮਤਲਬ ਕੀ ਓ ਲੱਗਾ ਸਈ ਲੱਗਾ ਮੌਸਮ ਏਧਰ ਨਾਲੋਂ
ਅੱਛਾ-ਅੱਛਾ।
ਏਧਰ ਸਾਡਾ ਜਾਦਾ ਗਰਮੀ ਐ।
ਓਈ ਨਾ ਆਪਣੇ-ਆਪਣੇ ਏਰੀਆ ਦਾ ਹਿਸਾਬ ਹੁੰਦਾ ਆ। ਕਿਤੇ ਕੋਈ ਅਲੱਗ ਏਰੀਏ ਤੇ ਕੁਛ ਹੈਗਾ ਆ ਓ ਬਸ ਓਦੇ ਨਾਲ ਤਾਂ ਸਾਰੀ ਦਿੱਕਤ ਏ।
ਸਾਡੇ ਵੀ ਨੀਚੇ ਆ ਤ ਉੱਪਰ ਮ ਮਕਾਨ ਏ ਬਸ ਸਾਨੂੰ ਵੀ ਤਾਂ ਈ ਲੱਗਦੀ ਨ ਗਰਮੀ ਜਾਦਾ।
ਅੱਛਾ-ਅੱਛਾ ਹਾਂ ਹੋ ਸਕਦੈ ਫੈਕਟਰੀਆਂ ਦਾ ਧੂੰਆਂ ਓ ਹਵਾ
ਨਿਕਲਦੇ ਨੇ ਕੁਛ ਵਾ ਦੋ ਮਿੰਟ ਖੇਲਣਗੇ ਬਸ ਘਬਰਾ ਜਾਂਦੇ ਆ।
ਓ ਤਾਂ ਹੈਗੀ ਆ ਫੇਰ ਸਾਡੇ ਵਰਗਾ ਬੰਦਾ ਬੁਖਲਾ ਜਾਂਦਾ ਐ ਏਨੀ ਗਰਮੀ ਦੇ ਵਿੱਚ ਓ ਤਾਂ ਫੇਰ ਬੱਚੇ ਆ। ਮੈਂ ਤਾਂ ਆਪ ਸਾਡੇ ਹੈਗੇ ਨੇ ਚਾਚੀ ਦੇ ਬੱਚੇ ਹੈਗੇ ਨੇ ਮੇਰੇ ਸਭ ਦੇ ਅਸੀਂ ਕੀ ਕਰਦੇ ਆ ਓਨਾਂ ਨੂੰ ਸ਼ਾਮੀ ਮਤਲਬ ਕੋਈ ਸੱਤ ਵਜੇ ਨਾਲ ਭੇਜਦੇ ਆ ਅਸੀਂ ਕੀ ਤੁਸੀਂ ਸੱਤ ਵਜੇ ਤੱਕ ਬਾਰ ਨਿਕਲੋ ਕਿਉਂਕਿ ਸੱਤ ਵਜੇ ਨਾਲ ਵੀ ਧੁੱਪ ਤੇ ਗੁੰਮਾ ਹੁੰਦਾ।
ਹਾਂਜੀ ਉਦੋਂ ਤੇ ਫ਼ਰਕ ਪੈ ਜਾਂਦਾ ਚਲੋ ਸੱਤ ਵਜੇ ਨਾਲ।
ਹਾਂ ਪਰ ਓਦੋਂ ਵੀ ਮੈਂ ਕਿਆ ਥੋੜਾ-ਥੋੜ੍ਹਾ ਗੁੰਮਸ ਹੁੰਦਾ ਏ ਓਸ ਟਾਈਮ ਚ ਵੀ ਤੁਸੀਂ ਆਪ ਹਿਸਾਬ ਲਾਓ ਫਿਰ ਕਿੰਨੀ ਕੀ ਮਤਲਬ ਧੁੱਪ ਪੈ ਰੀ ਹੋਏਗੀ। ਕਿੰਨੀ ਕ ਗਰਮੀ ਪੈਂਦੀ ਪੀ ਹੋਣੀ।
ਕੀ ਕਰੀਏ ਕੁਛ ਨਿਕਲ ਗਈ ਗਰਮੀ ਕੁਛ ਨੀ ਰੈ ਜੇਗੀ ਹੋਰ ਦੋ ਕ ਮੀਨੇ ਦੀ।
ਓ ਤਾਂ ਗੱਲ ਹੈਗੀ ਆ ਓ ਤਾਂ ਹਰ ਸਾਲ ਨਿਕਲ ਜਾਂਦੀ ਐ।
ਸਤੰਬਰ ਤਕ ਜਾਦਾ ਗਰਮੀ।
ਹਾਂਜੀ-ਹਾਂਜੀ ਥੋੜ੍ਹਾ ਲੋਅ ਇੱਥੇ ਰੱਖੜੀਆਂ ਦੋ ਤੇ ਥੋੜ੍ਹਾ ਜਿਆ ਹੁੰਦੈ ਫਿਰ ਮੌਸਮ ਥੋੜ੍ਹੀ ਜੀ ਰਾਹਤ ਮਿਲਦੀ ਹੁੰਦੀ ਐ। ਹਜੇ ਤੋਂ ਰੱਖੜੀ ਤਕ ਤਾਂ ਪ੍ਰੋਪਰ ਗਰਮੀ ਪੈਣੀ ਆ ਰੱਜ ਕੇ ਜਨਮ ਅਸ਼ਟਮੀ ਕਤ ਤਾਂ ਹੁੰਦੀ-ਹੁੰਦੀ ਉਸ ਤੋਂ ਬਾਦ ਥੋੜ੍ਹੀ ਜੀ ਰਾਹਤ ਪੈਂਦੀ ਆਓ ਮੌਸਮ ਨੂੰ।
ਲਿਬਾਸ ਕਰਨਾ ਉਦੇ ਲਈ, ਕੀ ਕਰੀਏ ਗਰਮੀ ਹੋਏ ਠੰਡ ਹੋਏ
ਉਹ ਤਾਂ ਗੱਲ ਹੈਗੀ ਏ, ਦੇਖੋ ਸਾਡਾ ਕੀ ਕੰਮ ਟਾਈਮ ਪਾਸ ਕਰਨਾ, ਸਵੇਰੇ ਉੱਠ ਕੇ ਰਸੋਈ- ਰਸੋਈ ਚਝੋ ਉੱਠ ਕੇ, ਕਮਰੇ 'ਚ ਕੰਮ ਸਾਫ ਸਫ਼ਾਈ ਉਹ ਚੇ, ਸਾਡਾ ਤਾਂ ਉਸ ਤਰ੍ਹਾਂ ਹੀ ਟਾਈਮ, ਨਿਕਲ ਜਾਣਾ
ਅੱਛਾ, ਤੁਹਾਡੇ ਸਫਾਈਆਂ ਵਾਲੀ?
ਬਾਕੀ ਹਾਂਜੀ
ਤੁਸੀਂ, ਸਫਾਈਆਂ ਵਾਲੀ ਨਹੀ ਲਵਾਈ ਦੀ?
ਨਹੀਂ -ਨਹੀਂ ਘੱਟ ਈ, ਅਸੀਂ ਆਪ ਹੀ ਕਰਦੇ ਆ ਹਾਂ
ਅੱਛਾ-ਅੱਛਾ ਸਾਡੇ ਤੇ ਲੱਗੀ ਦੀ ਏ, ਬਸ ਉਹ ਵੀ ਦਾਅ ਲਾ ਲੈਂਦੀ, ਛੁੱਟੀ-ਛਾਟੀ ਮਾਰ ਲੈਂਦੀ ਏ, ਆਂਟੀ ਗਰਮੀ ਬਹੁਤ ਆਂਟੀ, ਗਰਮੀ ਬਹੁਤ ਐ
ਅਸੀਂ ਨਹੀਂ ਲਾਈ ਦੀ, ਪਹਿਲਾਂ ਲਾਈ ਦੀ ਸੀ। ਬਟ ਮੈਂ ਅਸੀਂ ਹਟਵਾਤੀਏ ਕਿਉਂਕਿ, ਵੀ ਥੋੜਾ ਨਾ, ਸਰੀਰ ਤੇ ਧਿਆਨ
ਹੂੰ, ਨਹੀਂ ਸਾਡੇ ਤੇ ਕਾਫੀ ਟਾਈਮ ਤੋਂ, ਲੱਗੀ ਦੀ ਏ ਹਾਂ, ਬਸ ਗਰਮੀ ਮੌਸਮ ਦੇ ਹਿਸਾਬ ਨਾਲ, ਛੁੱਟੀਆਂ ਮਾਰ ਲੈਂਦੀਆਂ ਹਾਂ, ਉਹਨਾਂ ਨੇ ਤੇ ਟਾਂਕਾ ਲਾ ਲੈਣਾ, ਛੁੱਟੀਆਂ ਦਾ
ਬਿਲਕੁਲ-ਬਿਲਕੁਲ ਉਹਨਾਂ ਨੇ ਦੇਖਣਾ, ਅੱਜ ਗਰਮੀ, ਵਾਧੂ ਹੈਗੀ ਅੱਜ ਜਦੋਂ ਲਾਦੋ ਬਾਨਾ, ਲਾਦੀਆਂ ਨੇ ਹਾਂ, ਮੈਂ ਕਿਹਾ ਲਾਉਂਦੇ ਨੇ, ਕਈ-ਕਈ, ਕਈ-ਕਈ, ਮੋਮਬੱਤੀਆਂ ਹੁੰਦੀਆਂ ਨੇ
ਹਾਂ-ਹਾਂ ਅ ਤੇ ਹਾਂਜੀ, ਅਸੀਂ ਤਾਂ ਕਾਫ਼ੀ ਦੇਰ ਤੋਂ ਲਾਈ ਦੇ ਆ ਬਸ, ਵੋਹਟੀ ਦੇ ਬੱਚੇ ਛੋਟੇ ਸੀ। ਫੇਰ ਮੈਂ ਇਕੱਲੀ ਸੀ। ਤੇ ਛੋਟੇ ਤੇ ਹੁਣ ਵਿਆਹ ਸਾਲ ਕੁ ਹੋਇਆ, ਡੇਢ ਕੁ ਸਾਲ ਹੋਇਆ ਤੇ ਫੇਰ ਮੈਂ ਉਦੌ ਹੀ ਲਾ ਲਈ ਸੀ। ਮੈਂ ਕਿਹਾ ਮੇਰੇ ਕੋਲ ਕੋਈ ਕੰਮ ਨਈ ਹੁੰਦਾ
ਇੰਨਾ ਹੁੰਦਾ ਨਈ ਹੈਗਾ, ਉਹ ਤਾਂ ਗੱਲ ਹੈਗੀ ਏ
ਦੇਖੋ ਉਹਦੇ ਬੱਚੇ, ਪ੍ਰੇਸ਼ਨ ਨਾਲ ਹੋਏ ਦੇ ਆ ਨਾ, ਵੋਹਟੀ ਦੇ
ਅੱਛਾ-ਅੱਛਾ ਨਹੀਂ ਸਾਡੇ ਤਾਂ ਹਾਂ, ਸਾਡੇ ਤਾਂ ਜੁਆਇੰਟ, ਫੈਮਿਲੀ ਆ ਸਾਡੇ ਕੋਈ ਏਦਾਂ ਦਾ ਚੱਕਰ ਨਹੀਂ ਹੈਗਾ, ਅਸੀਂ ਬਸ ਇੱਕ ਦੂਜੇ ਨਾਲ
ਮਤਲਬ ਕਿ, ਮੇਰੀ ਜੇਠਾਨੀ-ਦਰਾਨੀ ਉੱਧਰ, ਦੂਜੀ ਸਾਈਡ ਰਹਿੰਦੇ ਆ
ਅੱਛਾ-ਅੱਛਾ, ਅੱਛਾ ਉਹ ਕਹਿ ਨੀ, ਸਾਡਾ ਇਕੱਠਾ ਆ, ਅਸੀਂ ਸਭ ਇਕੱਠੇ ਰਹਿੰਦੇ ਹਾਂ, ਇਸ ਕਰਕੇ ਅਸੀਂ ਨਈ ਲਗਵਾਈ ਦੀ ਸਭ ਰਲ- ਮਿਲ ਕੇ ਕੰਮ ਕਰ ਲੈਂਦੇ ਆ, ਭਾਵੇਂ ਗਰਮੀਆਂ ਹੋਣ, ਭਾਵੇਂ ਸਰਦੀਆਂ ਹੋਣ
ਹਾਂਜੀ-ਹਾਂਜੀ ਅੱਛਾ ਤੁਸੀਂ, ਆਪ ਕਰਦੇ ਹੋ ਤੁਸੀਂ, ਆਪ ਵੀ ਕਰਦੇ ਹੋ, ਕੰਮ ਸਾਰਾ
ਹਾਂਜੀ-ਹਾਂਜੀ ਬਸ ਤਾਂਹੀ ਤਾਂ ਕਿਹਾ, ਇੱਕ ਰਸੋਈ ਦੇ ਵਿੱਚ ਬਸ ਵੜ ਜੋ ਤੇ ਬਸ, ਗਰਮੀ-ਗਰਮੀ ਹੋ ਕੇ ਤੁਸੀਂ ਬਾਹਰ ਨਿਕਲੋਗੇ, ਪਸੀਨੋ -ਪਸੀਨ
ਬਸ ਅਸੀਂ ਵੀ, ਸਫ਼ਾਈ ਵਾਲੀ ਖਾਲੀ ਲਵਾਈ ਦੇ ਬਰਤਣ ਵਾਲੀ ਨਾ, ਉਹਨਾਂ ਨੂੰ ਪਸੰਦ ਨਈ, ਆਉਂਦੇ ਬੱਚਿਆਂ ਨੂੰ ਤੇ, ਇੱਕ ਵਾਰੀ- ਦੋ ਵਾਰੀ ਲਾ ਕੇ ਦੇਖ ਕਿ ਏ ਬਸ, ਜੂਠ ਜਿਹੀ ਨਈ ਲਾਦੀਆਂ, ਫਿਰ ਕਚੈਣ ਆਉਂਦੀ ਏ
ਹਾਂਜੀ- ਹਾਂਜੀ ਤਾਂ ਹੈ, ਤੁਸੀਂ ਕੀ ਦਿੰਦੇ ਹੋ ਮਤਲਬ? ਇੰਨੀ ਗਰਮੀ ਦੇ ਵਿੱਚ, ਬੱਚਿਆਂ ਨੂੰ ਕੁਛ ਬਣਾ ਕੇ ਦਿੰਦੇ ਹੋ, ਮਤਲਬ ਜੂਸ ਵਗੈਰਾ ਘਰ ਈ, ਬਣਾ ਕੇ ਦਿੰਦੇ ਹੋ?
ਹਾਂਜੀ।
ਮੈਂ ਕਿਹਾ, ਤੁਸੀਂ ਗਰਮੀ ਦੇ ਵਿੱਚ ਬੱਚਿਆਂ ਨੂੰ, ਕੁਛ ਬਣਾ ਕੇ ਦਿੰਦੇ ਹੋ, ਜਿਵੇਂ ਰੂ ਅਫਜ਼ਾ
ਬਣਾ ਦਿੰਨੇ ਹਾਂ ਮਿਕਸੀ ਵਿੱਚ ਈ।
ਅੱਛਾ- ਅੱਛਾ ਚਲੋ ਐ ਮੈਂ ਵੀ ਇਹੀ ਕੀਤਾ ਹੋਇਆ, ਜੂਸ ਵਾਲੀ ਮਸ਼ੀਨ ਲਿੱਤ ਤੀ ਹੋਈਏ ਘਰ ਜੂਸ ਫਰੂਟ ਲਿਆਂਦਾ ਮਸ਼ੀਨ ਪਾਇਆ ਜੂਸ ਕੱਢ ਦਿਤਾ। ਐਵੇਂ ਬੰਦਾ ਬਾਹਰ ਜਾਏ ਬੜਾ ੳਹ ਏਨੀ ਗਰਮੀ ਹੁੰਦੀ ਏ, ਮਨ ਵੀ ਨਹੀਂੀ ਕਰਦਾ ਚਲੋ ਐ ਕਿ ਘਰ ਹੈਗਾ ਸਮਾਨ।
ਵੈਸੇ ਵੀ ਹਾਂਜੀ ਬਾਹਰ ਦੀਆਂ ਚੀਜ਼ਾਂ ਤਾਂ ਘੱਟ ਹੀ ਦਿੰਨੇ ਆਾਂ, ਸਾਡੇ ਵੱਡੇ ਵਾਲਾ ਬੇਟਾ ਨੀ ਦਿੰਦਾ। ਘਰ ਹੀ ਕਹਿੰਦਾ ਫਰੈਸ਼ ਬਣਾ ਦੋ ਥੋੜਾ ਭਾਵੇਂ ਦੇ ਦੋ, ਪਰ ਦਿਓ ਉਹਨਾਂ ਨੂੰ ਘਰ ਦਾ।
ਚਲੋ ਵਧੀਆ ਕਰ ਦਿਓ ਫਿਰ ਤਾਂ, ਘਰ ਦੀ ਚੀਜ਼ਾਂ ਸਭ ਤੋਂ ਵਧੀਆ ਰਹਿੰਦੀ ਏ। ਸਭ ਤੋਂ ਹੈਲਦੀ ਅੱਛਾ, ਅੱਛਾ ਅਸੀ ਪਤਾ ਕਿ ਦਾ ਬਣਾਇਆ ਸੀ ਤੁਹਾਨੂੰ ਪਤਾ ਖਰਬੂਜੇ ਦੇ ਵਿੱਚੋਂ ਬੀ ਨਿਕਲਦੇ ਆ।
ਹਾਂਜੀ, ਹਾਂਜੀ, ਹਾਂਜੀ, ਹਾਂਜੀ।
ਉਹ ਬੀ ਨੂੰ ਪਹਿਲੇ ਸੁਕਾ ਕੇ ਸੁੱਕ ਗਏ ਫਿਰ ਉਹਨੂੰ ਗ੍ਰੈਂਡ ਕੀਤਾ ਵਿੱਚ ਪਾਇਆ ਉਹਦੇ ਵਿੱਚ ਦੁੱਧ ਪਾਇਆ
ਕਿਤੇ ਬੀਜ ਤਰਬੋਜ ਦੇ ਅੱਛਾ, ਅੱਛਾ ਅਸੀਂ ਤੇ ਵਿੱਚ ਮਿਕਸ ਕਰ ਲੈਨੇ ਨਾ ਫੇਿਰ ਜੂਸ ਵਾਲੇ ਪੋਨਿ
ਹਾਂਜੀ -ਹਾਂਜੀ ਮੈਂ ਬਣਾਇਆ ਸੀ ਇਹਦਾ ਬੜਾ ਹੈਲਦੀ ਸੀ ਮੈਂ ਕ ਬੱਚਿਆਂ ਲਈ ਵੀ ਵਧੀਆ ਵੱਡਿਆਂ ਲਈ ਵੀ ਬਹੁਤ ਵਧੀਆ ਹਾਂਜੀ- ਹਾਂਜੀ। ਬਸ ਤੁਸੀਂ ਵੀ ਇਹੀ ਕੁਛ ਦਿਆ ਦੇੳ ਬੱਚਿਆਂ ਨੂੰ ਗਰਮੀ ਦੇ ਵਿੱਚ ਥੋੜ੍ਹਾ ਜਿਹਾ, ਮਤਲਬ ਬਾਹਰ ਨਾ ਜਾਣ ਘੱਟ ਵੱਧ ਹੀ ਜਾਣ ਬਾਹਰ। ਘਰੇ ਹੀ ਰੱਖਿਆ ਕਰੁਰੋ ਅਸੀਂ ਵੀਤੇ
ਹੋਰ ਕਦੇ ਰੂਹ ਅਫਜਾ ਵਾਲਾ ਪੀ ਲੈਂਦੇ ਆ ਮੈਂਗੋ ਸ਼ੇਕ ਬਣਾ ਲੈਂਦੇ ਆ। ਹਾਂਜੀ, ਬਸ ਘਰ ਹੀ। ਲੀਚੀਆਂ ਲੈ ਆਣਗੇ ਕਹਾਂਗੇ ਦਾਦੀ ਦਾ ਨੀ ਜੂਸ ਬਣਦਾ ਮੈਂ ਕਿਹਾ ਬਣਦਾ।
ਹਾਂਜੀ- ਹਾਂਜੀ ਸਭ ਬਣਦਾ ਏ।
ਹਾਂਜੀ, ਫੇਰ ਬਣਾ ਕੇ ਦਿੱਤਾ ਇੱਕ ਦਿਨ ਖੁਸ਼ ਹੋ ਗਏ ਬੱਚੇ ਦਾਦੀ ਜੀ ਇਹ ਤੇ ਵਾਈਟ ਵਾਈਟ ਹੋਤਾ ਹੈ ਮੈਂ ਕਿਹਾ ਹੈ ਵਾਈਟ ਹੀ ਹੁੰਦਾ।
ਠੀਕ ਏ -ਠੀਕ ਏ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਠੀਕ ਏ ਓਕੇ ਸਤਿ ਸ਼੍ਰੀ ਅਕਾਲ।